ਸਹੀ, ਦੀਦੀ ਸੱਸ ਵਧੀਆ- ਵਧੀਆ ਤੁਸੀਂ ਦੱਸੋ
ਹੋਰ
ਹੋਰ ਬਸ ਵਧੀਆ
ਫੈਮਿਲੀ ਕਿਵੇਂ ਆ
ਫੈਮਿਲੀ ਵੀ ਵਧੀਆ
ਹੋਰ, ਕੀ ਕਰਦੇ ਸੀ
ਵਧੀਆ ਬਸ, ਬੈਠੇ ਸੀ
ਜਾਓ ਓਕੇ, ਹੋਰ, ਕਿਵੇਂ ਲੱਗਦੇ ਆ ਦਿਨ
ਦਿਨ ਵਧੀਆ ਲੰਘੀ ਜਾਂਦੇ ਆ, ਛੁੱ ਛੁੱਟੀਆਂ ਹੋਈਆਂ ਵੀ ਨੇ
ਹੋਰ
ਹੋਰ, ਤੁਸੀਂ ਦੱਸੋ
ਬਸ ਵਧੀਆ, ਹੋਰ ਕੀ ਕਰਦੇ ਸੀ
ਕੁਛ ਨੀ, ਤੁਸੀਂ ਦੱਸੋ ਕੋਈ ਗੱਲਬਾਤ?
ਬਸ ਵਧੀਆ, ਹੁਨ ਤਾਂ ਗਰਮੀ ਬਹੁਤ ਜ਼ਿਆਦਾ ਏ।
ਹਾਂਜੀ, ਗਰਮੀ ਤਾਂ ਹੈ।
ਹੋਰ ਕੀ। ਚਲੋ ਥੋੜ੍ਹੇ ਜਿਹੇ ਦਿਨ ਜਹੇ ਠੀਕ ਹੋਣਗੇ, ਦੋ ਕੁ ਮੰਥ ਤੱਕ ਨਾਲੇ ਫੈਸਟੀਵਲਸ ਆਉਣਗੇ ਨਵੇਂ।
ਹਾਂਜੀ ਫੈਸਟੀਵਲਸ ਹੋਣਗੇ ਸਹੀ ਗੱਲ ਆ।
ਨਾ ਹੋਰ ਬੰਦਾ ਸੈਲੀਬ੍ਰੇਟ ਕਰਦਾ ਇੰਜੋਏ ਕਰਦਾ, ਹੁਣ ਤਾਂ ਗਰਮੀਆਂ ਇੰਜੋਏ ਕਰੀ ਜਾਂਦੇ ਆ।
ਹਾਂਜੀ।
ਹੋਰ। ਕੇੜਾ ਫੇਵਰੇਟ ਏ ਤੁਹਾਡਾ ਫੈਸਟੀਵਲ।
ਮੇਰਾ ਮੈਨੂੰ ਸਾਰੇ ਵਧੀਆ ਲੱਗਦੇ ਫੈਸਟੀਵਲ, ਬਟ ਮਤਲਬ ਮੌਸਮ ਦੇ ਅਕੋਡਿੰਗ ਤਾਂ ਮੈਨੂੰ ਦਿਵਾਲੀ ਵਧੀਆ ਲੱਗਦਾ, ਵੈਸੇ ਹੋਲੀ ਵੀ ਵਧੀਆ ਹੈ ਉਹ ਵੀ ਠੀਕ ਮਿੱਠਾ ਕ ਮੌਸਮ 'ਚ ਹੁੰਦਾ ਏ ਹਮ
ਹਾਂਜੀ, ਇਹ ਤਾਂ ਹੈ। ਫਿਰ ਅਸੀਂ ਐਦਾਂ ਹੀ ਨਾ ਦੀਵਾਲੀ 'ਤੇ ਜ਼ਿਆਦਾ ਆਪਾਂ ਡੈਕੋਰੇਸ਼ਨ ਕਰਦੇ ਆਂ, ਸਵੀਟਸ ਲਿਆਉਂਦੇ ਆਂ। ਅਹ ਪਟਾਕੇ ਵਗੈਰਾ ਫੋੜਦੇ ਆਂ, ਤਾਂ ਵਧੀਆ ਲੱਗਦਾ ਉਹ।
ਹਾਂਜੀ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੁਨ ਦੋ ਕੁ ਮਹੀਨੇ ਨੂੰ ਹੁਨ ਆਪਣੀ ਆਊਗੀ, ਅ ਰੱਖੜੀ ਦਾ ਤਿਉਹਾਰ ਆਊਗਾ ਹੁਣ ਆਪਣੇ
ਹਾਂਜੀ।
ਹਾਂਜੀ।
ਰੱਖੜੀ ਆਜੂਗੀ ਹਾਂਜੀ ਬਾਅਦ 'ਚੋ ਦਸ ਅਕਤੂਬਰ ਤੋਂ ਹੋਜੂਗਾ ਦੁਸਹਿਰਾ, ਨਰਾਤੇ ਫੇਰ ਦੀਵਾਲੀ ਸਾਰੇ ਫੈਸਟੀਵਲ ਸ਼ੁਰੂ ਹੋ ਜਾਣਗੇ।
ਹਾਂਜੀ, ਹਾਂਜੀ। ਲੋਹੜੀ ਆ ਚੁੱਕੀ, ਸਰਦੀ 'ਚ ਆਊਗੀ ਉਹ ਤਾਂ
ਹਾਂਜੀ, ਪਰ ਐੰ ਨਾ ਵਧੀਆ ਰਹਿੰਦੇ ਆ ਸਾਰੇ ਤਿਉਹਾਰ ਹੀ ਸਰਤੀ 'ਚ।
ਹਾਂਜੀ ਆਲਮੋਸਟ ਸਭ ਹੁੰਦੇ ਆ ਜਿਵੇਂ ਕਿ ਹੋਲੀ ਹੋ ਗਿਆ ਹੋਲੀ ਵੀ ਠੀਕ, ਠਾਕ ਮੌਸਮ 'ਚ ਹੁੰਦੀ, ਨਾ ਉਦੋਂ ਸਰ ਸਰਦੀ ਹੁੰਦੀ ਆ, ਨਾ ਜ਼ਿਆਦਾ ਗਰਮੀ ਹੁੰਦੀ ਆ।
ਹਾਂਜੀ।
ਹੋਰ?
ਹੋਰ ਕਿਹੜਾ ਵਧੀਆ ਇੰਜੋਏ ਕਰਦੇ ਆ।
ਸਾਰੇ ਹੀ ਵਧੀਆ ਆਪਾਂ ਕਰੀਦੇ ਹਾਂ ਆਪਾਂ ਮਤਲਬ ਹਨਾ ਜਿਵੇਂ ਵੀ ਹੁਣ ਜਿਵੇਂ ਕਿ ਆਊਗੀ ਮੈਨੂੰ ਤਾਂ ਅ ਏਦਾਂ ਹੀ ਵੀ ਹੁਣ ਰ ਰੱਖੜੀ ਆਊਗੀ ਵੀ ਰੱਖੜੀ ਨੂੰ ਕਿਵੇਂ ਥੋੜ੍ਹਾ ਡਿਫਰੈਂਟਲੀ ਸੈਲੀਬਰੇੇਟ ਕਰੀਏ ਹੈ ਨਾ ਇੱਕ ਦੂਜੇ ਕੋਲ ਜਾ ਕੇ, ਜਾਂਨੇ ਹਾਂ ਆਪਾਂ ਗਿਫਟਸ ਲੈ ਕੇ ਆਉਂਨੇ ਹਾਂ ਗਿਫਟਸ ਆਪਾਂ ਨੂੰ ਮਿਲਦੇ ਨੇ
ਹਾਂਜੀ ਇਹ ਤੋਂ ਹੈ।
ਸਾਰੇ ਵਧੀਆ ਚਲੋ ਫੈਸਟੀਵਲ ਆਉਣਗੇ, ਇੰਜੋਏ ਕਰਾਂਗੇ। ਹੁਣ ਤਾਂ ਗਰਮੀ ਆ ਫਿਲਹਾਲ ਕੋਈ ਉ ਨਹੀਂ ਹੁੰਦਾ, ਅੰਦਰ ਹੀ ਰਹਿੰਨੇ ਆ ਗਰਮੀ ਚ ਹੁੰ, ਇਹ ਵੀ ਐ ਨਾ ਦੀਵਾਲੀ ਤੇ ਬੰਦਾ ਕਰੇ ਮਤਲਬ ਅ ਆਪਾਂ ਉਹ, ਉਹ ਬਣਾਉਦੇ ਆ ਲਾਈਟਸ ਵਗੈਰਾ ਲਗਾਉਂਨੇ ਆ ਲੜੀਆਂ ਵਗੈਰਾ ਕਰੇ ਕਰ ਨੂੰ ਡੈਕੋਰ ਕਰਨਾ ਹੁੰਦਾ ਕਿੰਨਾ ਵਧੀਆ ਚੀਜ਼ਾਂ ਹੁੰਦੀਆਂ।
ਹਾਂਜੀ। ਵਧੀਆ ਹੁੰਦਾ, ਹੁੰਦਾ ਸਭ ਜਿਵੇਂ ਹੁਣ ਦੀਵਾਲੀ ਤੋਂ ਬਾਅਦ ਫੇਰ ਗੁਰਪਰਬ ਵੀ ਆਉਂਦਾ ਏ ਗੁਰਪਰਬ ਤੇ ਆਪਾਂ ਗੁਰਦੁਆਰੇ ਜਾਂਨੇ ਆਂ, ਹੈ ਨਾ। ਤੇ ਵਧੀਆ ਨਗਰ ਕੀਰਤਨ ਹੁੰਦੇ, ਉਦੋਂ ਲੰਗਰ ਚੱਲਦੇ ਨੇ। ਮੱਥਾ ਟੇਕ
ਹਾਂਜੀ, ਹਾਂਜੀ ਇਹ ਤੋਂ ਹੈ। ਪੰਜਾਬ ਚ ਤਾਂ ਇਹੀ ਕੁਛ ਚੱਲਦਾ ਏ ਬਸ, ਨਾਲੇ ਵਧੀਆ ਇੰਜਿਯ ਹੁੰਦਾ ਏ।
ਸਾਰੇ ਕਿਤੇ ਜਿਵੇਂ ਹੁਣ ਰੱਖੜੀ ਤੋਂ ਬਾਅਦ ਆਪਣੇ ਬਾਚੋਂ ਸਰਾਧ ਵਗੈਰਾ ਆਉਣਗੇ ਸਰਾਦ ਫੇਰ ਨਰਾਤੇ ਆਉਣਗੇ ਦੁਸਹਿਰਾ, ਦਿਵਾਲੀ
ਹਾਂਜੀ।
ਵਿਸਾਖੀ ਲੰਘ ਕੇ ਗਈ ਆ ਹਜੇ
ਪਰ ਆਏਂ ਨਾ ਹੁਣ ਗਰਮੀ ਬਹੁਤ ਜ਼ਿਆਦਾ ਹੋਈ ਵੀ ਆ।
ਗਰਮੀ ਤਾਂ ਹੈਗੀ ਆ ਪਰ, ਹਾਂਜੀ।
ਹਾਂਜੀ, ਹੋਰ ਲੋਹੜੀ ਲੋਹੜੀੰ ਸੇ ਕਿਵੇਂ ਲਾਂਗ ਗੀ ਤੁਹਾਡੀ।
ਲੋਹੜੀ ਤਾਂ ਸਭ ਦੀ ਸੇਮ
ਨਹੀਂ ਮਤਲਬ ਕੁਛ ਨਵਾਂ ਨੀ ਕੀਤਾ, ਤੁਸੀਂ ਕਿੱਥੇ ਮਨਾਈ ਸੀਗੀ ਆਪਦੀ ਫੈਮਿਲੀ ਨਾਲ?
ਹਾਂਜੀ, ਕਰੇ ਅ ਲੋਹੜੀ ਲਾਈ ਸੀਗੀ ਤੇ ਵਧੀਆ ਸਾਰੇ ਮਤਲਬ ਉਦੋ ਲੋਹੜੀ ਤੋਂ ਪਹਿਲਾਂ ਸਾਰੇ ਅ ਰਿਸ਼ਤੇਦਾਰ ਇੱਕ ਦੂਜੇ ਕੋਲ ਆਉਂਦੇ ਆ ਜਿਵੇਂ ਕਿ ਹਨਾ ਮਤਲਬ ਅਹ ਆ ਜਾ ਕੇ ਇੱਕ ਦੂਜੇ ਨੂੰ ਗਿਫਟਸ ਦਿੰਦੇ ਆ ਰਿਓੜੀਆਂ ਲੈ ਕੇ ਜਾਂਦੇ ਮੂੰਫਲੀ ਲੈ ਕੇ ਕੇ ਜਾਂਦੇ ਆ, ਹਾਂਜੀ ਗੁੜ ਲੈ ਕੇ ਜਾਂਦੇ ਆ ਤੇ ਵਧੀਆ ਮਤਲਬ ਇੱਕ ਦੋ ਇੱਕ ਮਤਲਬ ਪਿੰਡ ਚ ਵੀ ਕੱਟ ਠੇ ਸਾਰੇ ਲੋਹੜੀ ਲਉਂਦੇ ਆ।
ਹਾਂਜੀ, ਇਹ ਤੋਂ ਹੈ।
ਹਾਂਜੀ ਉਹ ਤਾਂ ਹੈ, ਸਾਰੇ ਕੱਠੇ ਹੋ ਜਾਂਦੇ ਆ ਗੱਲਾਂ ਕਰਦੇ ਆ ਲੋਹੜੀ ਤੇ ਬੇ ਕੇ ਫੇਰ ਹੈ ਨਾ ਇੱਕ ਦੂਜੇ ਨਾਲ ਜਿਹੜੀਆਂ ਕਿਉਂਕਿ ਸਰਦੀ ਵਿੱਚ ਆਪਾਂ ਇੰਨਾ ਬਾਰ ਨਹੀਂ ਨਿਕਲਦੇ ਫੇਰ ਉਦੋਂ ਆਪਾਂ ਬਾਰ ਨਿਕਲਦੇ ਹਾਂ ਕੱਠੇ ਹੁੰਨੇ ਹਾਂ ਨਹੀਂ ਅੰਦਰੋਂ ਅੰਦਰੀ।
ਹਾਂਜੀ, ਏਅ ਤੋ ਹੈ।
ਡਾਂਸ ਕਰਦੇ ਆ, ਬੋਲੀਆਂ ਪਾਉਂਂਨੇ ਆ।
ਹਾਂਜੀ, ਪੰਜਾਬ ਦਾ ਤਾਂ ਮੇਨ ਵੈਸੇ ਡਾਂਸ ਫੇਮਸ ਆ ਗਿੱਧਾ, ਭੰਗੜਾ।
ਹਾਂਜੀ।
ਵਦੀਆ, ਵੈਸੇ ਫੈਸਟੀਵਲਸ 'ਤੇ ਇਨਾਂ ਨੇ ਰਿਲੇਟਿਵਸ ਕੱਠੇ ਹੋ ਜਾਂਦੇ, ਓਦਾਂ 'ਚ। ਛੇਤੀ ਨਈਂ ਜਾਇਆ ਜਾਂਦਾ ਘਰ
ਹਾਂਜੀ, ਏਹੀ ਮੌਕੇ ਹੁੰਦੇ ਆ। ਜਿਵੇਂ ਹੁਨ ਰੱਖੜੀ ਤੇ ਜਾਨਗੇ ਇੱਕ ਦੂਜੇ ਕੋਲ
ਰੱਖ਼ੜੀ ਬਨਾਂਦੇ ਆ ਜਾ ਭੈਣਾਂ ਆਂਉਦੀਆ ਏ। ਹੂੰ, ਹੋਰ?
ਓਹ, ਸਵੇਰੇ।
ਤੁਸੀਂ ਰੱਖੜੀ ਵਗੈਰਾ ਘਰੇ ਬਨਾਉਨੇ ਆ, ਯਾ ਸ਼ੋਪ ਵਗੈਰਾ ਤਾਂ ਮਾਰਕੀਟ ਤੋਂ ਲੈ ਕੇ ਆਉਨੇ ਆ।
ਕਸਟਮਾਈਜ਼ ਕਰਵਾਈ ਸੀ ਪਿਛਲੀ ਵਾਰੀ, ਚਾਂਦੀ ਦੀ ਰੱਖੜੀ। ਹਨਾ, 'ਤੇ ਉਹ ਵਦੀਆ ਸੀਗੀ ਬੋਤ ਬ। ਮਤਲਬ, ਮੁਨਾਸਿਬ ਜੇਏ ਸੀਗੇ ਉਨਾਂ ਦੇ। ਬੋਤ ਈ ਜਾਦਾ ਵੈਲਿਡ ਪ੍ਰਾਈਜ਼ ਸੀਗਾ, ਜਾਦਾ ਵੀ ਨੀ ਸੀਗਾ। 'ਤੇ ਠੀਕ ਠਾਕ ਬਨਾਂਤੇ ਸੀਗੇ, 'ਤੇ ਵਦੀਆ ਸੀਗਾ।
ਚਲੋ, ਵਦੀਆ ਏ।
'ਤੇ, ਹਨਾ ਅ ਰੱਖੜੀ ਵਿੱਚ ਫਿਰ ਉਹ ਮੈਸਿਜ ਜਾ ਕੇ ਲਿਖਤਾ ਸੀਗਾ, ਕਸਟਮਾਈਜ਼ ਸੀ ਨਾ, ਫਿਰ ਓਦੇ 'ਚ ਆਪਨੀ ਮਰਜ਼ੀ ਨਾਲ
ਜੀ ਹਾਂਜੀ ਉਹ ਤਾਂ ਹੈ, ਫਿਰ ਉਹ ਜੇਆ ਜਮ ਜਾ ਕੇ ਕੁਛ ਮਰਜ਼ੀ ਕਰਵਾ ਸਕਦੇ ਆ। ਹੋਰ ਦੱਸੋ?
ਹੋਰ ਬਸ ਵਦੀਆ ਹਾਂ ਜਿਵੇਂ- ਜਿਵੇਂ ਅਹ, ਜਨਮ ਆਸ਼ਟਮੀ ਦਾ ਤਿਉਹਾਰ ਵੀ ਹੁਨ ਆਊਗਾ।
ਹਾਂਜੀ, ਖੂਬ ਸੈਲੀਬ੍ਰੇਟ ਕਰਦੇ ਆ ਨਾ ਜਨਮ ਆਸ਼ਟਮੀ, ਵਦੀਆ ਮਨਾਂਉਦੇ ਆਪਨੇ।
ਹਾਂਜੀ।
ਹੂੰ।
ਹਾਂ। ਸਕੂਲ ਹੁਨ ਤਾਂ ਸਕੂਲਾਂ 'ਚ ਵੀ ਬੋਤ ਵਦੀਆ ਕੀਤੇ ਜਾਂਦੇ ਆ ਫੈਸਟੀਵਲ ਦੇ, ਬੱਚਿਆਂ ਨੂੰ ਸਾਰਾ ਮਤਲਬ ਨੌਲੇਜ ਐ। ਦਿੰਦੇ ਆ, ਉਹ ਸ ਰੈਡੀ ਕਰਵਾਇਆ ਜਾਂਦਾ ਏ। ਤੇ ਉਵੇਂ ਭੇਜਿਆ ਜਾਂਦਾ ਏ, ਤਿਆਰ ਕਰਵਾ ਕੇ ਜੋ ਵੀ ਫੈਸਟੀਵਲ ਉਸਦੇ ਅਕੋਰਡਿੰਗ।
ਹਾਂਜੀ, ਜਿਵੇਂ ਕਿ ਹੁਨ ਆਪਨੇ ਮੰਦਿਰ ਹਾਂ। ਠੀਕ ਆ, ਅਤੇ ਓਦੇ ਵਿੱਚ ਉੱਦਾਂ ਦੇ ਅਹ ਝਲਕੀਆਂ ਕੱਢਦੇ ਆ, ਉਹ ਆਰਤੀ ਕਰਦੇ, ਸਭ ਓ ਚੀਜ਼ਾਂ ਨੂੰ ਵੀ ਵਦੀਆ ਤਰ੍ਹਾਂ ਰੀਪ੍ਰਜੈਂਟ ਕਰਦੇ ਆ, ਆਪਨੇ ਸੈਲੀਬ੍ਰਟ ਕਰਦੇ ਆ, ਨਰਾਤੇ ਹੋ ਗਏ ਜਨਮ ਆਸ਼ਟਮੀ। ਅਸ਼ਟਮੀ ਹੋ ਗਈ, ਏਅ ਬੋਤ ਵਦੀਆ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਆ।
ਹਾਂਜੀ, ਜਾਗਰਨ ਵਗੈਰਾ ਵੀ ਹੁੰਦੇ ਆ ਨਰਾਤਿਆਂ 'ਚ।
ਹਾਂਜੀ, ਜਾਗਰਨ ਵੀ ਕਰਦੇ ਆ।
ਹਾਂਜੀ, ਇਹ ਤਾਂ ਹੈ। ਚਲੋ, ਵਦੀਆ ਇੰਜੋਏ ਹੋ ਜਾਂਦਾ ਏ ਫੈਸਟੀਵਲਸ 'ਤੇ।
ਹਾਂਜੀ, ਉਹ ਤਾਂ ਹੈ।
ਹੋਰ।
ਹੋਰ ਬਸ ਵਦੀਆ। ਤੁਸੀਂ ਦੱਸੋ, ਥਾਨੂੰ ਕੇੜਾ ਤੇਉਹਾਰ? ਜਾਦਾ ਫੇਵਰੇਟ ਆ, ਜਿਨੂੰ ਤੁਸੀਂ ਇੰਜੋਏ ਕਰਦੇ ਆ। ਸਾਰਿਆਂ ਨਾਲ ਯਾ ਫਿਰ ਵੈਸੇ ਈ, ਕੇੜਾ ਤੇਉਹਾਰ ਤੁਹਾਨੂੰ ਸਭ ਤੋਂ ਵੱਦ ਵਦੀਆ ਲੱਗਦਾ ਏ?
ਮੈਨੂੰ ਵਧੀਆ ਲੱਗਦਾ ਸੀ ਦੀਵਾਲੀ। ਤੇ ਉਹ ਫੈਮਿਲੀ ਨਾਲ ਹੀ ਮਨੋਣੇ ਆਂ, ਪਹਿਲਾਂ ਸੁਬਾਹ ਉੱਠਦੇ ਹਾਂ, ਪਹਿਲਾਂ ਤਾਂ ਚਲੋ ਦੀਵਾਲੀ ਦੀਆਂ ਸਫਾਈਆਂ ਵਗੈਰਾ ਕਰਨੀਆਂ ਹੁੰਦੀਆਂ, ਘਰ ਡੈਕੋਰੇਟ ਕਰਦੇ ਆ, ਫੇਰ ਦੀਵਾਲੀ ਆਲੇ ਦਿਨ ਗੁਰਦੁਆਰੇ ਜਾਣਾ ਹੁੰਦਾ, ਸੁਬਾਹ ਆਪਾਂ ਮੱਥਾ ਟੇਕਣਾ ਏ। ਉੱਥੇ ਵੀ ਦੀਵੇ ਲਾ ਕੇ ਆਉਣੇ ਆ। ਤੇ ਘਰੇ ਲਾਈਟਸ ਵਗੈਰਾ ਲਗੋਣੇ, ਫਿਰ ਸ਼ਾਮ ਨੂੰ ਪਟਾਕੇ ਫੋੜਦੇ ਆ ਫੈਮਲੀ ਦੇ ਨਾਲ, ਸਵੀਟਸ ਵਗੈਰਾ ਅਲੱਗ-ਅਲੱਗ ਤਰ੍ਹਾਂ ਦੀਆਂ ਲੈਕੇ ਆਉਣੇ ਆ। ਤੇ ਏਦਾਂ ਬਹੁਤ ਇੰਜੋਏ ਕਰਦੇ ਹਾਂ, ਦੀਵਾਲੀ ਮੈਨੂੰ ਪਿਕਚਰ ਵੀ ਕਲਿੱਕ ਕਰਦੇ ਆ। ਫੈਮਲੀ ਦੇ ਨਾਲ, ਨਵੇਂ-ਨਵੇਂ ਕੱਪੜੇ ਪਾ ਕੇ ਸੈਲੀਬ੍ਰੇਟ ਕਰਦੇ ਆ।
ਹਾਂਜੀ।
ਏਦਾਂ ਹੀ ਮੈਨੂੰ ਲਗਦਾ ਸਭ ਤੋਂ ਜ਼ਿਆਦਾ ਹਾਂਜੀ, ਮੈਨੂੰ ਲੱਗਦਾ ਦਿਵਾਲੀ ਦਾ ਫੈਸਟੀਵਲ ਜ਼ਿਆਦਾ ਬੈ ਵਧੀਆ ਮਨਾਉਂਦੇ ਆ ਸਾਰੇ।
ਇਹ ਸਾਰੇ ਹੀ ਵਧੀਆ ਮਨਾਉਂਦੇ ਆ, ਜਿਵੇਂ ਕਿ ਹੋਲੀ ਹੋ ਗਿਆ ਹਨਾ ਵਿਸਾਖੀ। ਸਾਖੀ ਹੋ ਗਿਆ, ਤੇ ਆਪਣੇ ਸਾਰੇ ਵਧੀਆ ਮਨਾਉਂਦੇ
ਨਹੀਂ ਉਹ ਏਦਾਂ ਏ ਨਾ ਵੀ ਲਾਈਟਸ ਵਗੈਰਾ ਦਾ ਹੁੰਦਾ ਹੈ ਏ ਤੇ, ਚਲੋ।
ਬਸੰਤ ਪੰਚਮੀ, ਜਿਵੇਂ ਕਿ ਹੁਣ ਬਸੰਤ ਪੰਚਮੀ ਤੇ ਕਿੰਨੀ ਰੌਣਕ ਹੁੰਦੀ ਆ ਹਨਾ, ਛੱਤ 'ਤੇ ਦੇਖਣ ਆਲਾ ਹੁੰਦਾ ਏ।
ਹਾਂਜੀ, ਇਹ ਤਾਂ ਹੈ, ਇੰਡੀਆ'ਚ ਤਾਂ ਇਹ ਚੀਜ਼ ਜ਼ਿਆਦਾ ਏ।
ਹਾਂਜੀ, ਇੰਡੀਆ'ਚ ਹੀ ਆ। ਠੀਕ ਹੈ, ਹੋਰ ਦੱਸੋ।
ਹੋਰ ਬਸ ਵਧੀਆ, ਤੁਸੀਂ ਸੁਣਾਓ ਕੋਈ। ਤੁਸੀਂ ਕਿਹੜਾ ਜ਼ਿਆਦਾ ਇੰਜੋਏ ਕਰਦੇ ਹੋ, ਫੈਸਟੀਵਲ।
ਮੈਂ ਸਾਰੇ ਹੀ ਕਰਦੀ ਹਾਂ, ਮੈਨੂੰ ਹੋਲੀ ਵੀ ਬੋਹਤ ਪਸੰਦ ਆ, ਆਪਾਂ ਕਲਰਸ ਨਾਲ ਖੇਡ ਹਾਂ, ਡਾਂਸ ਕਰਦੇ ਹਾਂ, ਤੇ ਮੈਂ ਇੰਸੀਡੈਂਸ ਦੱਸ ਦੀਆਂ, ਮੇਰਾ ਨਾ ਜਿੱਦਾਂ ਹੁਣ ਆ ਲਾਸਟ ਈਅਰ, ਆ ਵਾਲੀ ਹੋਲੀ ਦਾ ਯੂਨੀਵਰਸਿਟੀ ਸੀਗਾ। ਸੀਗੀ ਮਤਲਬ, ਘਰੇ ਅਲੱਗ ਤੋਂ ਸੈਲੀਬ੍ਰੇਟ ਕੀਤੀ। ਕੋਲੇਜ਼ ਵਿੱਚ ਅਲੱਗ ਤੋਂ, ਤੇ ਉਹ ਬੜਾ ਮਜ਼ਾ ਆਇਆ ਸੀ, ਡਾਂਸ ਕੀਤਾ। ਬਹੁਤ ਕੁਛ ਖਾਧਾ, ਇਕੱਠੇ ਕਲਰਸ ਨਾ ਖੇਡੇ, ਬੜਾ ਵਧੀਆ ਐਕਸਪੀਰੀਅੰਸ ਸੀਗਾ।
ਅੱਛਾ ਹਾਂਜੀ, ਕੋ ਯੂਨੀਵਰਸਿਟੀ, ਕੋਲਜ-ਕੋਲਜ ਵਿੱਚ ਤਾਂ ਜ਼ਿਆਦਾ ਵਧੀਆ ਤਰੀਕੇ ਨਾਲ ਮਨਾਈ ਜਾਂਦੀ ਹੈ, ਬੱਚੇ ਉੱਥੇ ਜਿਆਦਾ ਹੀ ਵਧੀਆ।
ਇੰਜੋਏ ਕਰਦੇ ਆ। ਹਾਂਜੀ, ਬਾਕੀ ਘਰੇ ਤਾਂ ਤਾਂ ਹੀ ਕੀਤਾ, ਘਰੇ ਤਾਂ ਘਰਦਿਆਂ ਨਾਲ ਖੇਡਣੀ
ਹਾਂਜੀ, ਇਹ ਤਾਂ ਹੈ ਚਲੋ, ਵਧੀਆ ਇੰਜੋਏ ਹੁੰਦਾ ਏ ਵੈਸੇ ਵੀ ਹਰ ਤਿਉਹਾਰ ਸੈਲੀਬਰੇਟ ਕਰਨਾ ਚਾਹੀਦਾ, ਵਧੀਆ ਤਰੀਕੇ ਨਾਲ
ਹਾਂਜੀ। ਹਾਂਜੀ, ਹਾਂਜੀ
ਹੋਰ
ਹੋਰ ਬਸ, ਅਗਲੇ ਤਿਉਹਾਰ'ਤੇ ਆ ਜਿਓ, ਫਿਰ ਇੱਧਰ ਵੱਲ ਨੂੰ
ਹਾਂਜੀ, ਜ਼ਰੂਰ ਆਵਾਂਗੇ, ਕੋਈ ਨੀ। ਚਲੋ ਦੇਖਦੇ ਹਾਂ, ਦੀਵਾਲੀ ਤੇ ਕਰਾਂਗੇ, ਪਲੈਨ ਬਣਾਉਣੇ ਹਾਂ ਦੀਵਾਲੀ'ਤੇ ਇਕੱਠੇ ਮਨਾਵਾਂਗੇ। ਦੀਵਾਲੀ-ਦੀਵਾਲੀ'ਤੇ ਆਵਾਂਗੇ, ਚਲੋ ਠੀਕ ਆ, ਫਿਰ ਓਕੇ ਬਾਏ
ਓਕੇ ਬਾਏ